ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ।
ਠੀਕ ਹੈ, ਤੁਸੀਂ ਸੁਣਾਓ?
ਮੈਂ ਵਧੀਆ ਹੋਰ ਕੀ ਕਰਦਾ ਸੀ।
ਬਸ ਫ੍ਰਰੀ ਹੋਏ ਸੀ ਖਾਣਾ ਬਣਾ ਕੇ।
ਅੱਛਾ ਜੀ ਅੱਛਾ ਕੀ ਬਣਾਇਆ ਕੀ। ਅੱਛਾ ਜੀ।
ਹਾਂਜੀ ਅਰਬੀ ਬਣਾਈ।
ਹੋਰ ਦੱਸੋ ਬਸ। ਹਾਂਜੀ। ਬਸ ਜੀ ਬਾਰਿਸ਼ਾਂ ਬੜੀਆਂ ਲੱਗੀ ਦੀਆਂ ਨੇ ਸਾਡੇ ਇੱਧਰ ਤੁਹਾਡੇ ਇੱਧਰ ਵੀ ਆ ਰਹੀਆਂ ਨੇ।
ਨਹੀਂ ਉੱਧਰ ਤੇ ਤਿੱਖੀਆਂ ਧੁੱਪਾਂ ਲੱਗੀ ਦੀਆਂ ਬਹੁਤ ਜ਼ਿਆਦਾ।
ਅੱਛਾ ਜੀ, ਸਾਡੇ ਇੱਧਰ ਤਾਂ ਬਹੁਤ ਬਾਰਿਸ਼ ਪੈ ਰਹੀ ਹੈ।
ਨਹੀਂ ਏਧਰ ਦੇ ਚਾਰ -ਪੰਜ ਦਿਨ ਹੋ ਗਏ ਹੈ, ਕੋਈ ਬਾਰਿਸ਼ ਦਾ ਨਾਮੋ ਨਿਸ਼ਾਨ ਹੀ ਨਹੀਂ ਹੈ।
ਹਾਂਜੀ, ਸਾਡੇ ਇੱਧਰ ਬਾਰਿਸ਼ ਲੱਗੀ ਦੀ ਹੈ, ਤੇ ਬਾਰਿਸ਼ ਬਾਰ, ਬਾਰ ਆ ਜਾਂਦੀ ਕੱਪੜੇ ਬਾਹਰ ਪਾਉੇ ਗਿੱਲੇ ਹੋ ਜਾਂਦੇ ਨੇ।
ਤੇ ਅੰਦਰ ਪਾਦੇ ਹਾ ਫੇਰ ਸੁੱਕਦੇ ਨੀ ਹੈਗੇ। ਤਿੰਨ ਚਾਰ ਦਿਨ ਲਗਾਤਾਰ ਹੋ ਗਏ ਨੇ ਐਂਜ ਹੀ ਅੰਦਰ ਹੀ। ਕੱਪੜੇ ਪਏ ਦੇ ਨੇ ਸੁੱਕਦੇ ਨੀ ਪਏ।
ਹਮ, ਹਮ ਵਧੀਆ ਠੰਡਾ ਮੌਸਮ ਤੁਹਾਡੇ ਵਾਲੀ ਸਾਈਡ ਹੈਇਆ ਦਾ। ਸਾਡੇ ਵੱਲ ਤੇ ਬਹੁਤ ਜ਼ਿਆਦਾ ਗਰਮੀ ਆ ਏਸੀ ਤੋਂ ਬਗੈਰ ਬੈਠਿਆ ਹੀ ਨਹੀਂ ਜਾਂਦਾ ਦਿਨੇ।
ਹਾਂਜੀ, ਹਾਂਜੀ ਉਹ ਤੇ ਗੱਲ ਸਹੀ ਹੈ, ਤੁਹਾਡੀ ਪਰ ਦੇਖੋ ਨਾ ਜ਼ਿਆਦਾ ਬਾਰਿਸ਼ ਆਏ। ਤਾਂ ਵੀ ਮੁਸੀਬਤ ਹੈ ਨੁਕਸਾਨ ਹਾਂਜੀ‌
ਹਾਂ।
ਦੇ ਸਭ ਐ ਜੇਕ। ਹਾਂਜੀ ਬੈਡ ਵੀ ਐ ਜੇ ਆਪਣੇ ਆਪ ਨੂੰ ਗਿੱਲੇ ਗਿੱਲੇ ਲੱਗਦੇ ਨੇ ਔਰ ਫਰਸ਼। ਵੀ ਆਹਦੇ ਠੰਡਾ ਠੰਡਾ ਗਿੱਲਾ ਗਿੱਲਾ ਲੱਗਦਾ ਹੈ।
ਉਹ ਹੁਣ। ਉਹ ਮਹੀਨਾ ਵੀ ਤੇ ਦੂਸਰਾ ਵਾਲਾ ਜਾ ਰਿਹਾ ਨਾ ਜਿਹਦੇ ਚ ਚਿਪ ਚਿਪ ਵਾਲਾ ਮੌਸਮ।
ਹਾਂਜੀ ਚਿਪ ਚਿਪ ਆ ਮੌਸਮ ਅਜ। ਅ ਪੂਰਾ ਸਰੀਰ ਐਂ ਚਿ। ਚਿਪ ਕਰਦਾ ਹੈ ਜਿਹੜਾ ਜਿੰਨਾ ਕੰਮ ਕਰਦਾ ਵੈਸੇ ਤੇ ਗਰਮੀ ਲੱਗਦੀ। ਜਦੋਂ ਕੰਮ ਕਰੋ ਗਰਮੀ ਲੱਗਦੀ ਹੈ। ਪਰ ਰਾਤੀ ਏਸੀ ਵਗੈਰਾ ਦੀ ਲੋੜ ਨਹੀਂ ਹੈਗੀ ਏਸੀ ਤੋਂ ਬਿਨਾ ਵੀ ਸੁੱਤਾ ਜਾਂਦਾ।
ਅੱਛਾ। ਨਹੀਂ ਸਾਡੇ ਇਧਰ ਤੇ ਕੰਟੀਨਿਊ ਟਵੰਟੀ ਫੋਰ ਆਵਰ। ਚੱਲ ਏ ਸੀ ਤੋਂ ਬਗੈਰ ਨਹੀਂ ਰਹਿ ਸਕਦੇ।
ਹਾਂਜੀ ਹਾਂਜੀ ਉੱਧਰ ਹਜੇ ਬਾਰਿਸ਼ਾਂ ਨੀ ਨਾ ਸਟਾਰਟ ਆਈਆਂ ਹੁਣ। ਤੁਹਾਡੇ ਤੇ ਤੁਹਾਡੇ ਫਿਰ ਤੁਹਾਡੇ। ਫਿਰ ਇਧਰ ਚਿਪ ਚਿਪ ਵੀ ਨ ਹੋਏਗੀ ਚਿਪ ਚਿਪ ਵਾਲੀ ਗਰਮੀ ਨੀ ਹੋਣੀ।
ਨਹੀਂ ਉਂਝ ਚਿਪ ਚਿਪ ਵਾਲੀ ਗਰਮੀ ਹੈ ਵੈ ਮੌਸਮ ਕਿਉਂਕਿ ਉਹ ਵਾਲਾ ਆ ਗਿਆ ਨਾ। ਉੰਝ ਚਿੱਪ ਵਾਲਾ ਮੌਸਮ ਆ ਗਿਆ ਵਾ ਉੰਝ ਉਹ ਮਤਲਬ। ਬਾਰਿਸ਼ਾਂ ਨਹੀਂ ਹੈਗੀਆਂ ਧੁੱਪ ਤੇ ਬੜੀ ਤਿਖੀ ਬੱਦਲ ਇਕਦਮ ਹੁੰਦਾ। ਕਿ ਬਾਰਿਸ਼ ਆ ਆਉਣ ਲੱਗੀ ਆਉਣ ਲੱਗੀ। ਪਰ ਪੰਜ ਦਸ ਮਿੰਟਾਂ ਬਾਅਦ ਵੇਖੋ ਫੇਰ। ਤਿੱਖੀ ਧੁੱਪ ਨਿੱਕਲ ਆਉਂਦੀ ਹੋਰ ਸੁਣਾਓ ਤੁਹਾਡੇ ਠੀਕ ਨੇ ਬੱਚੇ ਸਭ ਘਰ ਠੀਕ ਨੇ।
ਹਾਂਜੀ ਹਾਂਜੀ ਸਭ ਵਧੀਆ ਮੈਂ ਕਹਿ ਰਹੀ ਸੀ। ਬਾਰਿਸ਼ਾਂ ਵੀ ਜਿਆਦਾ ਹੋਣ ਬਾਰਿਸ਼ ਜਿਆਦਾ ਹੋਏ। ਤਾਂ ਵੀ ਨੁਕਸਾਨ ਹੈ ਕਿਉਂਕਿ ਅਹ ਬਾੜ ਆਉਣ ਦਾ ਖ਼ਤਰਾ ਰਹਿੰਦਾ ਹੈ। ਅਹ ਨਦੀਆਂ ਨਾਲਿਆਂ ਚ ਨਹਿਰਾਂ। ਵਿੱਚ ਪਾਣੀ ਬਹੁਤ ਜਿਆਦਾ ਭਰ ਜਾਂਦਾ ਹੈ ਜਿਹਦੇ ਕਰਕੇ ਜਿਹਦੇ ਕਰਕੇ ਨਾ ਅਹ ਜਿਹੜੇ ਪਾਸ ਪਾਸ ਦੇ ਲੋਕ ਗਾਓ ਵਗੈਰਾ ਹੁੰਦੇ ਨੇ ਪਿੰਡ ਵਗੈਰਾ
ਛੋਟੇ ਏਰੀਏ ਚ ਜਿਹੜੇ ਹਾਂਜੀ ਛੋਟੇ ਏਰੀਏ ਚ ਰਹਿੰਦੇ ਜਿਹੜੇ ਛੋਟੇ ਕਸਬਿਆਂ ਚ ਰਹਿੰਦੇ
ਹਾਂਜੀ ਉਹਨਾਂ ਨੂੰ ਜ਼ਿਆਦਾ ਔਖਾ ਹੁੰਦਾ ਨਾ ਫੇਰ ਕਿਉਂਕਿ ਉਹ ਚ ਅਹ ਗ਼ਰੀਬ ਆਦਮੀ ਤੇ ਦੇਖੋ ਕਿਤੇ ਨੀ ਕਿਤੇ ਹੋਰ ਵੀ ਨੀ ਜਾ ਸਕਦਾ ਆਪਣਾ ਮਕਾਨ ਛੱਡ ਕੇ। ਤੇ ਉਹਨੂੰ ਉੱਥੇ ਹੀ ਰਹਿਣਾ ਹੁੰਦਾ ਵੈ ਤੇ ਫੇਰ ਵੀ ਉਹ ਫੇਰ ਉਹ ਆਪਣਾ ਅਹ ਟਿਕਾਣਾ ਹੋਰ ਕਿਤੇ ਬਣਾ ਲੈਂਦੇ ਨੇ। ਕਿਉਂਕਿ ਅ ਉੱਥੇ ਉਹਨਾਂ ਦੇ ਢਹਿ ਜਾਂਦੇ ਨੇ ਮਕਾਨ ਵਗੈਰਾ ਜੋ ਬਣਾਏ ਹੁੰਦੇ ਨੇ ਉਹਨਾਂ ਨੇ। ਪਾਣੀ ਭਰ ਜਾਂਦਾ ਮਕਾਨਾਂ ਚ। ਕਿੰਨਾ ਔਖਾ ਹੁੰਦਾ ਉਹ ਵਿਚਾਰਿਆਂ ਨੂੰ ਜਿਆਦਾ
ਦੁਬਾਰਾ ਵੀ ਕਰਨਾ ਕਿੰਨਾ ਔਖਾ ਵੇ ਇੰਨੀ ਮਹਿੰਗਾਈ ਦੇ ਜ਼ਮਾਨੇ ਵਿੱਚ। ਇੱਕ ਜਗ੍ਹਾ ਤੋਂ ਉੱਠ ਕੇ ਦੂਸਰੀ ਜਗ੍ਹਾ ਤੇ ਜਾਣ ਵਾਸਤੇ।
ਹਾਂਜੀ ਹਾਂਜੀ।
ਹਮ।
ਬਾਕੀ ਮਹਿੰਗਾਈ ਤੇ ਅੱਜ ਕੱਲ ਪੁੱਛੋ ਹੀ ਨਾ ਮਹਿੰਗਾਈ ਦਾ ਤਾਂ ਬਹੁਤ ਹੀ ਬੁਰਾ ਹਾਲ ਹੋਇਆ ਗਾ ਹਮ ਮੰਗਾਈ ਚ ਤਾਂ। ਬੰਦਾ ਉੰਝ ਵੀ ਅਹ ਆਪਣਾ ਹੀ ਨੀ ਖਰਚਾ ਕੱਢ ਪਾਉਂਦਾ ਤੇ ਦੂਜਿਆਂ ਦਾ ਫੇਰ ਕਰਨਾ ਔਖਾ ਹੋ ਜਾਂਦਾ
ਇਹ ਤੇ ਹੈ ਬਹੁਤ ਔਖਾ ਅੱਜ
ਹਾਂਜੀ ਹੋਰ ਦੱਸੋ ਤੁਹਾਡੇ
ਕੰਟੀਨਿਊ ਹੀ ਬਿਲਕੁਲ ਲਗਾਤਾਰ ਚਾਰ ਪੰਜ ਦਿਨ ਤੋਂ ਹੀ ਚੱਲ ਰਹੀ ਹੈ ਬ
ਹਾਂਜੀ ਹਾਂਜੀ ਬਿਲਕੁਲ ਅਹ ਸ਼ਾਮ ਵੇਲੇ ਥੋੜਾ ਜਿਹਾ ਉੱਚਾ ਹੋ ਜਾਂਦਾ ਹੈ ਜਿਵੇਂ ਕਿ ਹੁਣ ਥੋੜੀ ਦੇਰ ਰੁਕੀ ਦੀ ਅ ਤੁਸੀਂ ਦੇਖਣਾ ਹੁਣੇ ਪੰਜ ਮਿੰਟ ਚ ਫੇਰ ਕਣੀਆਂ ਫਿਰ ਸਟਾਰਟ ਹੋ ਗਈਆਂ
ਅੱਛਾ
ਹਾਂਜੀ ਬਾਰ ਬਾਰ ਆਉਂਦੀ ਬਾਰ ਪਰ ਓ, ਓਹ, ਵੈਸੇ ਤੇ, ਹੁਣ ਦੇਖੋ ਬਾਰਿਸ਼ ਨਾਲ, ਪੌਦੇ ਵਗੈਰਾ ਵਧੀਆ ਹੋ ਜਾਂਦੇ ਨੇ। ਪੌਦਿਆਂ ਦਾ, ਅਹ ਬਾਰਿਸ਼ ਦਾ ਪਾਣੀ ਪੈਂਦਾ ਨਾ। ਹਾਂਜੀ-ਹਾਂਜੀ, ਐਤੇ ਬਿਲਕੁਲ ਸਹੀ ਕਹਿ ਰਹੇ ਹੋ ਤੁਸੀ।
ਓ, ਤੇ ਹੈ।
ਪੌਦੇ ਵਧੀਆ ਹੋਗਏ ਨੇ, ਹਾਂਜੀ-ਹਾਂਜੀ। ਦੇਖੋ ਕਿਤੇ ਜਾ ਵੀ ਨਹੀਂ ਸਕਦੇ, ਬਾਰਿਸ਼ ਜ਼ਿਆਦਾ ਹੋਏ ਕਿਤੇ ਜਾਇਆ ਵੀ ਨਹੀਂ ਜਾਂਦਾ। ਔਰ ਘਰ ਹੀ ਸਾਰਾ ਦਿਨ ਬੈਠੇ ਰਹਿੰਨੇ। ਜਿਹੜੇ, ਜਿਹੜੇ ਕੰਮ ਜਰੂਰੀ ਕਰਨ ਵਾਲੇ ਹੁੰਦੇ ਆ, ਉਹ ਵੀ ਨਹੀਂ ਕਰ ਪਾਂਦੇ, ਹਾਂਜੀ ਤੇ ਫਿਰ ਬੜਾ ਔਖਾ ਰਹਿੰਦਾ ਹੈ, ਐ, ਸਭ।
ਠੀਕ ਏ।
ਹੋਰ, ਤੁਸੀ ਦੱਸੋ?
ਬਸ, ਵਧੀਆ, ਠੀਕ-ਠਾਕ।
ਹੋਰ, ਬੱਚੇ ਕਿੱਥੇ ਐ ਤੁਹਾਡੇ?
ਬੱਚੇ ਇੱਕ, ਪਾਪਾ ਦੇ ਨਾਲ ਹੀ ਏ, ਸ਼ੋਪ ਤੇ ਹੁੰਦਾ। ਤੇ ਦੂਸਰਾ ਕੰਮ ਤੇ, ਕੰਮ ਤੇ ਜਾਂਦਾ।
ਠੀਕ ਐ ਜੀ, ਵਧੀਆ। ਹਾਂਜੀ, ਤੁਸੀਂ ਕੁਛ ਕਰਦੇ ਹੋ? ਘਰ ਯਾਂ, ਫ੍ਰੀ ਰਹਿੰਦੇ ਹੋ?
ਹ ਨਹੀਂ ਕਰਨਾ ਕੁਛ ਵੀ ਨਹੀਂ ਕਰਦੇ, ਘਰ ਦੇ ਕੰਮ ਵੀ ਨਹੀਂ ਮੁੱਕਦੇ। ਕਰਨਾ ਕੀ ਏ, ਘਰ ਦੇ ਕੰਮ ਵੀ ਨਹੀਂ ਮੁੱਕਦੇ, ਬੱਚਿਆਂ ਦੇ ਨਾਲ ਕੰਮ ਹੀ ਨੀ ਮੁੱਕਦੇ ਹੈਗੇ। ਸਾਰਾ ਦਿਨ ਰ੍ਹੋਟੀ ਬਣਾਓ, ਐ ਕਰੋ, ਉਹ ਕਰੋ, ਕੱਪੜੇ ਧੋਲੋ, ਪ੍ਰੈਸ
ਹੂੰ, ਤੁਸੀਂ ਆਪਣੀ ਹਾਂਜੀ, ਤੁਸੀਂ ਆਪਣੀ ਦਿਨਚਰਿਆ ਕਿਵੇਂ ਸ਼ੁਰੂ ਕਰਦੇ ਓ?
ਦਿਨ ਦੀ ਸ਼ੁਰੂਆਤ, ਰੱਬ ਦੇ ਨਾਮ ਤੋਂ।
ਨਹੀਂ ਪੂਰਾ ਦੱਸੋ ਨਾ, ਮਤਲਬ ਕਿ ਦਿਨਚਰਿਆ ਆਪਣੀ ਦੱਸੋ? ਕਿਵੇਂ ਸਟਾਰਟ ਹੁੰਦੀ ਏ, ਕਿੰਨੇ ਵਜੇ ਸਟਾਰਟ ਹੁੰਦੀ ਏ, ਕੀ-ਕੀ ਕਰਦੇ ਓ? ਮਤਲਬ ਸਭ ਕੁਛ, ਅਹ ਦੱਸੋ ਨਾ?
ਹ ਦਿਨ'ਚ ਸਾਰਾ ਦਿਨ ਤੇ ਬਸ ਸਵੇਰੇ ਉੱਠਕੇ ਰੱਬ ਦਾ ਨਾਮ ਲਵੋ, ਨ੍ਹਾਓ
ਚਲੋ, ਉਹ ਤੇ ਉਹ ਤੇ ਬਹੁਤ ਵਧੀਆ ਗੱਲ ਐ, ਤੁਸੀਂ ਰੱਬ ਦਾ ਨਾਮ ਤੇ ਲੈਣਾ ਬਹੁਤ ਜਰੂਰੀ ਐ।
ਹਾਂ। ਬਾਕੀ ਖਾਣਾ ਬਣਾਲੋ, ਚਾਹ ਬਣਾਓ, ਬੱ ਬੱਚਿਆਂ ਨੂੰ ਸਕੂਲ ਭੇਜੋ, ਉਹਨਾਂ ਦੀ ਟਿਫਨ ਪੈਕ ਕਰੋ, ਸਾਰਾ-ਸਾਰਾ ਦਿਨ ਬਸ ਇਹੀ ਕੰਮ ਹੁੰਦਾ।
ਉਹ ਗੱਲ ਤੇ ਹੈ। ਬਾਕੀ ਰੱਬ ਬ ਦਾ ਨਾਮ ਤਾਂ ਸਭ ਤੋਂ ਪਹਿਲੇ, ਬਾਕੀ ਸਭ ਕੰਮ ਬਾਅਦ'ਚੋਂ।
ਇਹ ਤੇ ਹੈ।
ਕਿਉਂਕਿ ਜਿੰਨੇ ਸਾਨੂੰ ਸ, ਅਹ ਸਭ ਕੁਛ ਦੇਣਾ ਸਭ ਕੁਛ ਦੇਣਾ ਐ, ਉਹ, ਉਹਦਾ ਨਾਮ
ਉਹਨੂੰ ਪਹਿਲਾਂ ਯਾਦ ਕਰਨਾ, ਉਹਨੂੰ ਪਹਿਲਾਂ ਯਾਦ ਕਰਨਾ। ਫਿਰ ਬਾਕੀ ਗੱਲਾਂ ਬਾਅਦ'ਚ, ਬਾਕੀ ਅੱਜ-ਕੱਲ ਤੇ, ਕੀ ਕਹਿ ਸਕਦੇ ਆਂ। ਅੱਜ-ਕੱਲ ਕੋਈ, ਕਿਸ ਕਿਸੇ ਦਾ ਨੀ, ਹੈਗਾ ਜੇ। ਇੱਕ ਉਹਦਾ ਨਾਮ ਹੀ ਸਿਰਫ ਆਪਣਾ ਹੋਰ
ਹਾਂਜੀ-ਹਾਂਜੀ, ਐ ਗੱਲ ਤੇ ਬਿਲਕੁਲ ਸਹੀ ਏ।
ਹੋਰ ਸੁਣਾਓ, ਤੁਹਾਡੇ ਬੱਚੇ ਕੀ ਕਰਦੇ ਐ?
ਮੇਰੇ ਬੱਚੇ ਆ ਨਾ ਹੁਣੇ, ਇੱਕ ਛੋਟਾ ਤੇ ਮੇਰਾ ਪੇਂਟਿੰਗ ਬਣਾਂਦਾ ਵਾ ਸੀ। ਵੈਸੇ ਉਹਨੇ ਕਈ ਪੇਂਟਿੰਗ ਬਣਾਈਆਂ ਨੇ, ਅਹ ਆਪਣੇ ਦਾਦ ਦੂ ਦੀ ਵੀ ਬਣਾਈ ਏ, ਭੂਆ ਦੀ ਵੀ ਬਣਾਈ ਏ। ਸਕੂਲ ਸਕੂਲ ਵਾਲੇ ਐਗਜੀਬਿਸ਼ਨ ਚ ਲਗਾਈ ਸੀ ਨਾ ਉਹਦੇ ਸਰ ਨੇ ਤੇ ਹੁਣ ਤੇ ਵੈਸੇ ਹੁਣ ਨੀ ਲਗਾਈ ਹੁਣ ਵੈਸੇ ਹੀ ਉਹਨੂੰ ਸ਼ੌਕ। ਹੈ ਨਾ ਬਣਾਉਣ ਦਾ
ਨਹੀਂ ਬਹੁਤ ਵਧੀਆ। ਗੱਲ ਇਹ ਕਾਫ ਇਹ ਚੀਜ਼ ਤੇ ਜੋ ਸ਼ੌਂਕ ਵੀ ਨੇ ਬੱਚੇ ਦੇ ਉਹਨੂੰ ਥੋੜਾ। ਗਾਈਡ ਕਰਨਾ ਚਾਹੀਦਾ ਬੱਚਾ ਬੱਚੇ ਨੂੰ ਸਗੋਂ ਹੌਸਲਾ ਦੇਣਾ ਚਾਹੀਦਾ ਕਿ ਉਹ ਅੱਗੇ ਵੱਧ ਸਕਦਾ ਇਹ ਚੀਜ਼ ਦੇ ਵਿੱਚ ਜਿਸ ਚੀਜ਼ ਚ ਬੱਚੇ ਦਾ ਇੰਟਰਸਟ ਜ਼ਿਆਦਾ ਵ
ਅ ਰਾਧਾ ਕ੍ਰਿਸ਼ਨ ਦੀ ਵੱਡੇ ਵਾਲੇ ਪੋਸਟਰ ਹੁੰਦਾ ਨਾ ਬਹੁਤ ਵੱਡਾ ਪੋਸਟਰ। ਪੋਸਟਰ ਉਹਦੇ ਤੇ ਬਣਾ ਰਹਾ ਹੈ ਰਾਧਾ ਕ੍ਰਿਸ਼ਨ ਦੀ
ਅੱਛਾ ਕ੍ਰਿਸ਼ਨ ਭਗਵਾਨ ਦੇ
ਹਾਂਜੀ
ਕਿੰਦੇ ਖੁਦ ਕ੍ਰਿਸ਼ਨ ਭਗਵਾਨ ਦੇ ਬਹੁਤ ਅੱਛੇ ਲੱਗਦੇ ਨੇ ਪੋਸਟ ਮਤਲਬ ਬਣੇ ਹੋਏ।
ਹਾਂਜੀ ਹਾਂਜੀ ਹਾਂਜੀ ਉਹਨੂੰ ਉਹਨੂੰ ਬੜਾ ਮਤਲਬ ਕੀ ਵਧੀਆ ਲੱਗਿਆ ਨਾ ਕਿ ਮੈਂ ਇਹ ਬਣਾਵਾਂਗਾ ਤੇ ਮੈਂ ਫਿਰ ਕਿਆ ਬੇਟਾ ਐ ਤੁਸੀਂ ਅਹ ਜੇ ਸੁੱਟਣੀ ਨੀ ਹੈਗੀ ਇਹ ਕਿਸੇ ਨੂੰ ਨਾ ਅਸੀਂ ਗਿਫਟ ਕਰ ਦਾਂਗੇ। ਤੁਸੀਂ ਪੂਰੀ ਬਣਾਓ। ਤੇ ਇਹ ਗਿਫਟ ਕਰਾਂਗੇ ਅਸੀਂ ਕਿਸੇ ਨੂੰ ਅਹ ਕਿਸੇ ਦੀ ਮੈਰਿਜ ਆ ਰਹੀ ਹੈ ਨਾ ਉਹਨਾਂ ਦੀ ਬੇਟੀ ਬੇਟੀ ਦੀ ਮੈਰਿਜ ਹੈ। ਇਹਨਾਂ ਦੇ ਦੋਸਤ ਦੀ ਬੇਟੀ ਦੀ ਮੇਰੀ ਏ ਤੇ ਮੈਂ ਕਿਹਾ ਉਹ ਹਿੰਦੂ ਹੈਗੇ ਨੇ ਉਹਨਾਂ ਨੂੰ ਗਿਫਟ ਕਰ ਦਾਂਗੇ ਉਹਨਾਂ ਨੂੰ ਬੜੀ ਅੱਛੀ ਲੱਗੇਗੀ।
ਹਾਂਜੀ ਇਹ ਤੇ ਹੈ ਉੱਪਰ ਫਿਰ ਪੇਂਟਿੰਗ ਕਰਕੇ ਉੱਪਰ ਥੋੜਾ ਦੂਸਰਾ ਮਟੀਰੀਅਲ ਵੀ ਯੂਜ ਕਰਦੇ ਆ। ਕਰਦਾ ਫੇ ਤੁਹਾਡਾ ਬੇਟਾ ਅੱਛਾ ਸ਼ੇਡਿੰਗ ਹੀ ਕਰਦੇ ਠੀਕ ਹੈ।
ਹਾਂਜੀ ਹਾਂਜੀ, ਬਸ ਬਲੈਕ ਜਿਵੇਂ ਬਲੈਕ ਬਲੈਕ ਐਂਡ ਵਾਈਟ ਹੁੰਦੀ ਹੈ ਨਾ ਫੋਟੋ।
ਹਾਂਜੀ ਹਾਂਜੀ
ਹਾਂਜੀ ਉਸ ਤਰ੍ਹਾਂ ਬਣਾਉਂਦਾ ਉਸ ਤਰ੍ਹਾਂ ਬਣਾਉਂਦਾ
ਠੀਕ ਹੈ
ਹਾਂਜੀ ਤੇ ਬਾਕੀ ਉਹਨੂੰ ਸ਼ੌਕ ਤਾਂ ਬਹੁਤ
ਵਧੀਆ ਗੱਲ
ਹਾਂਜੀ ਕਹਿੰਦਾ ਹੈ ਮੰਮੀ ਮੈਂ। ਮੈਨੂੰ ਕਿਤੇ ਅਕੈਡਮੀ ਪਹਿਲਾਂ ਜਇਨ ਕਰਵਾਈ ਸੀ ਇਹਨੂੰ ਥੋੜ ਥੋੜਾ ਟਾਈਮ। ਫੇਿਰ ਸਹੀ ਕਰਕੇ ਆਪ ਹੀ ਇਹਦਾ ਇੰਟਰਸਟ ਥੋੜਾ ਘੱਟ ਗਿਆ। ਤੇ ਫੇਿਰ ਇਹਨੇ ਜਾਣਾ ਬੰਦ ਕਰਤਾ ਫੇਿਰ ਅਸੀਂ ਵੀ ਇਹਨੂੰ ਉਹ ਨੀ ਕੀਤਾ ਤੇ ਹੁਣ ਫੇਰ ਇਹਨੂੰ ਬੜਾ ਸ਼ੌਂਕ ਜਾਗਿਆ ਦਾ ਕਿਉਂਕਿ ਸਾਰੇ ਇਹਨੂੰ ਕਹਿੰਦੇ ਆ ਨਾ ਕਿ ਬੇਟਾ ਤੂੰ ਬਣਾਇਆ ਕਰ। ਤੂੰ ਅੱਛੀ ਤੇਰੀ ਅਹ ਵਧੀਆ ਹੈਗੀ ਹੈ।
ਨਹੀਂ ਬੜੀ ਵਧੀਆ ਗੱਲ ਹੈਗੀ ਬਹੁਤ ਵਧੀਆ ਗੱਲ ਹੈ।
ਹਾਂਜੀ ਇਹਦੀ ਫੇਿਰ ਅੱਗੇ ਜੇ ਅਕੈਡਮੀ ਚ ਪੈ ਜਾੇਗਾ। ਤੇ ਸਾਰੀ ਇਹਦੀ ਅੱਗੋਂ ਇਹੀਓ ਪੜ੍ਹਾਈ ਹੋਏਗੀ ਨਾ ਤੇ ਇਸ ਕਰਕੇ। ਮੈਨੂੰ ਕਹਿੰਦੇ ਆ ਕਿ ਤੂੰ ਬੇਟਾ ਬਣਾਇਆ ਕਰ ਤੇ ਹੁਣ ਚਾਰ ਪੰਜ ਦਿਨ ਹੋ ਗਿਆਏ ਲਗਾਤਾਰ ਬਣਾ ਰਿਹਾ ਰਾਧਾ ਕ੍ਰਿਸ਼ਨ ਜੀ ਦੀ। ਤੇ ਵੈਸੇ ਇਹਨੇ ਅਹ ਬਾਬਾ ਦੀਪ ਸਿੰਘ ਜੀ ਦੀ ਵੀ ਬਣਾਈ ਹੈ। ਅ ਬਾਬਾ ਬੰਦਾ ਸਿੰਘ ਬੰਦਾ ਸਿੰਘ ਬਹਾਦਰ ਜੀ ਦੀ ਵੀ ਬਣਾਈ ਹੈ। ਬਾਬਾ ਹਨੂੰਮਾਨ ਸਿੰਘ ਜੀ ਦੀ ਬਣਾਈ ਹੈ ਭਾਈ ਅਹ ਹਾਂਜੀ ਬਾਬਾ ਹਨੂੰਮਾਨ ਸਿੰਘ ਜੀ ਦੇ। ਤੇ ਗੁਰੂ ਹਰ ਕ੍ਰਿਸ਼ਨ ਸਾਹਿਬ ਜੀ ਦੀ ਬਣਾਈ ਹੈ।
ਬਹੁਤ ਚੰਗੀ ਗੱਲ ਹੈ ਬਹੁਤ ਵਧੀਆ ਗੱਲ ਹੈਗੀ।
ਹੁਣ ਕਹਿੰਦਾ ਸੀ ਮੰਮੀ ਮੈਂ ਨਾ ਗੁ ਔਹਨਾਂ ਦੀ ਬਣਾਉਣੀ ਹੈ ਗੁਰੂ ਅਰਜਨ ਦੇਵ ਜੀ ਦੀ, ਫੇਰ ਮੈਂ ਕਿਹਾ ਬੇ ਬਣਾਓ ਪਹਿਲੇ ਐ ਵਾਲੀ ਕੰਪਲੀਟ ਕਰੋ, ਫੇਰ ਫੇਰ ਇਧਰ ਉ ਪਰ ਐ ਹੋ ਜਾਂਦੀ ਹੈ, ਚੀਜ਼ ਫੇਰ ਲੱਭਦੀ ਨੀ ਹੈਗੀ।
ਹਾਂਜੀ।
ਹਾਂਜੀ, ਅੱਛਾ ਠੀਕ ਹੈ ਜੀ, ਸਸਸ਼੍ਰੀ ਕਾਲ।
ਸਸਸ਼੍ਰੀ ਕਾਲ ਜੀ ਸਸਸ਼੍ਰੀ ਕਾਲ, ਹਾਂਜੀ -ਹਾਂਜੀ
ਠੀਕ ਐ।